ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਪਿਆਲ ਹੈ
ਬਹੁਤ ਵਧੀਆ ਤੁਸੀਂ ਸੁਣਾਓ
ਬਸ ਥੀ ਸ ਠੀਕ ਸੰਮਤ ਆ
ਪਰਿਵਾਰ ਵਿੱਚ ਸਭ ਠੀਕ ਨੇ
ਹਾਂਜੀ ਹਾਂਜੀ ਸਭ ਵਧੀਆ
ਬੱਚੇ
ਬੱਚੇ ਠੀਕ ਨੇ ਆਏ ਤੁਸੀਂ ਪਾਰਕ ਚ ਨਹੀਂ ਆਏ ਬੜੇ ਦਿਨ ਹੋ ਗਏ ਨੇ
ਬਸ ਥੋੜਾ ਬਿਜ਼ੀ ਚੱਲ ਰਿਹਾ ਸੀ ਸ਼ਡਿਊਲ ਮੇਣਾ ਥੋੜਾ ਤੇ ਦੋ ਤਿੰਨ ਦੋ ਤਿੰਨ ਦਿਨਾਂ ਤੋਂ ਨੀ ਆ ਪਾ ਰਹੀ ਮੈਂ ਨਾ ਫਿਰ
ਹਾਂ, ਮੈਂ ਰੋਜ਼ ਮੈਂ ਕਿਹਾ ਪਾਰਕ ਆਂਦੇ ਨੇ ਤੇ ਦੋ ਚਾਰ ਦਿਨ ਹੋ ਗਏ ਨੇ ਆਏ ਨੀ
ਹਾਂਜੀ-ਹਾਂਜੀ, ਹਾਂਜੀ ਵਧੀਆ ਠੀਕ ਆ ਬਸ ਗੈਸਟ ਚਾਹੀਦੇ ਸੀ ਤੇ ਥੋੜਾ ਬਿਜੀ ਚੱਲਦੇ ਸੀ ਮੈਂ ਨਾ ਤਾਂ ਨੀ ਆ ਭਾਈ ਤੇ ਹੋਰ ਤੁਸੀਂ ਗਏ ਸੀ ਪਾਰਕਾਂ ਚ
ਹਾਂ, ਮੈਂ ਤੇ ਰੋਜ਼ ਜਾਂਦੀ ਹਾਂ ਪਾਰਕ ਸ਼ਾਮ ਦੇ ਟਾਈਮ ਨਾ ਸਭ ਬੱਚੇ ਹੁੰਦੇ ਨੇ ਖੇਲ ਰਹੇ ਹੁੰਦੇ ਨੇ। ਤੇ ਬੜਾ ਅੱਛਾ ਲੱਗਦਾ ਹਨਾ। ਮਨ ਨਾ ਥੋੜਾ ਰਿਫਰੈਸ਼ ਜਿਹਾ ਹੋ ਜਾਂਦਾ। ਤੇ ਫਿਰ ਮੈਂ ਤੇ ਸ਼ਾਮ ਦੇ ਟਾਈਮ ਜਾਂਨੀ ਜਾਂਨੀ ਹਾਂ ਰੋਜ਼
ਅੱਛਾ, ਵਧੀਆ ਗੱਲ ਨੇ ਵੈਸੇ ਤੇ ਪਾਰਕ ਵਿੱਚ ਸੈਰ ਦੀ ਸੈਰ ਹੋ ਜਾਂਦੀ ਇੱਕ ਇੰਜੋਏਮੈਂਟ ਵੀ ਹੋ ਜਾਂਦਾ, ਇੱਕ ਉੱਧਰ ਬੱਚਿਆਂ ਨੂੰ ਦੇਖਦੇ ਆਂ ਤੇ ਅੱਛਾ ਲੱਗਦਾ ਹੈ ਕਿ ਹਾਂ ਬਾਈ ਬੱਚੇ ਜਦੋਂ ਖੇਲਦੇ ਨੇ ਕਈ ਵਾਰ ਤੇ ਦੇਖੋ ਘਰ ਚ ਅਗਰ ਬੱਚੇ ਸ਼ੋਅਰੂਮ ਕੱਲ ਨੂੰ ਦਿਲ ਕਾਹਲਾ ਵੀ ਪੈ ਜਾਂਦਾ, ਕਈ ਵਾਰ ਸਾਡਾ ਮੂਡ ਅਪਸੈਟ ਹੋਏ ਤੇ ਤੇ ਲੇਕਿਨ ਜਦੋਂ ਅਸੀਂ ਰੀਫ ਫਰੈਸ਼ ਹੋਣ ਲਈ ਕਿੱਥੇ ਜਾਂਨੇ ਆ ਮਤਲਬ ਅਸੀਂ ਦੇਖਦੇ ਆ ਕਿ ਹਾਂ ਬਾਹਰ ਨਿਕਲਦੇ ਹਾਂ, ਤੁਸੀਂ ਜਦੋਂ ਦੇਖਦੇ ਨਾ ਕਿ ਛੋਟੀ- ਛੋਟੀ ਖੁਸ਼ੀਆਂ ਚ ਵੀ ਕਿੱਦਾਂ ਖੁਸ਼ ਹੁੰਦੇ ਨੇ ਬੱਚੇ। ਤੇ ਛੋਟੀ- ਛੋਟੀ ਚੀਜ਼ਾਂ ਨੂੰ ਲੈ ਕੇ। ਐਵੀਂ ਤੇ।
ਹਾਂ, ਹਾਂ ਉਹ ਤੇ ਹੈ ਹੀ ਹੈ। ਬੱਚੇ ਬੱਚਿਆਂ ਦੀ ਖ਼ੁਸ਼ੀ ਬੜੀ ਛੋਟੀ ਹੁੰਦੀ ਐ। ਇੱਕ ਟੋਫੀ ਵੀ ਦੇ ਦੋ ਇੰਨਾ ਇੰਨੇ ਇੰਨਾ ਖੁਸ਼ ਹੋਣਗੇ। ਇੱਕ ਚੌਕਲੇਟ ਦੇ ਦੋ ਛੋਟੀ ਜੀ। ਤੇ ਬੜੇ ਖੁਸ਼ ਹੋਣਗੇ ਜਦਕਿ ਸਾਡੇ ਵੱਡਿਆਂ ਨੂੰ ਤੇ ਇਹ ਸਭ ਚੀਜ਼ਾਂ ਬੜੀਆਂ ਛੋਟੀਆਂ ਲਗਦੀਆਂ। ਲਗਦੀਆਂ ਨੇ ਬੱਚੇ ਦੇ ਨਿੱਕੀ- ਨਿੱਕੀ ਚੀਜ਼ਾਂ ਸੀ ਕੁ ਖੁਸ਼ ਹੋ ਜਾਂਦੇ ਨੇ ਤੇ ਫਿਰ ਹਾਂ ਮੈਂ ਤੇ ਆਪ ਕੱਲੀ ਹੁਨੀ ਮੈਂ ਤਾਂ ਪਾਰਕ ਚਲੀ ਜਾਂਦੀ ਆਂ। ਉਹ ਐ ਬੱਚਿਆਂ ਨੂੰ ਦੇਖ ਕੇ ਮੈਨੂੰ ਤੇ ਆਪਣਾ ਬਚ ਪੰਜਾਹ ਦਾ ਆ ਦਾ ਕਿ ਅਸੀਂ ਖੁਦ ਕਿੰਨਾ ਖੇਲਦੇ ਹੁੰਦੇ ਸਾਂ ਤੇ ਕੋਈ ਸਟਾਪ ਸਟਾਪੂ ਖੇਲ ਨੇ ਕੋਈ ਰੱਸੀ ਟੱਪਣੀ ਤੇ ਕੋਈ ਉਹ ਲੋਹਾ ਮੰਗਾ ਲੱਕੜ
ਹਾਂਜੀ, ਹਾਂਜੀ ਹਾਂਜੀ ਮੈਂ ਬਿਲਕੁਲ ਖੇਲਦੀ ਸਟੈਪ ਖੇਲੀ ਆ ਐ ਖੋ ਖੋ ਖੇਲੀ ਦੀ ਆ ਕਬੱਡੀ ਕਬੱਡੀ ਤੇ ਚਲੋ ਬੋਇਜ਼ ਦਾ ਹੁੰਦਾ ਇੰਨਾ ਜ਼ਿਆਦਾ ਤੇ ਨੀ ਹੁੰਦਾ ਖੋ ਖੋ ਸਾਡਾ ਮੇਨ ਹੁੰਦਾ ਸੀ ਸਟੈਪੂ ਹੋ ਗਿਆ ਅ ਬਰਫ਼ ਪਾਣੀ ਹੋ ਗਿਆ। ਗਿਆ ਚੈਨ ਚੈਨ ਹੋ ਗਿਆ ਬੜਾ ਖੇਲਦੇ ਆ। ਹੋ ਗਿਆ ਸਾਰੇ ਬੱਚੇੱ ਇੱ ਹੁੰਦੇ ਸ ਐਵੇਂ ਸ਼ਾਮ ਦੇ ਟਾਈਮ ਤੇ ਨਿਕਲਦੇ ਹੁੰਦੇ ਸਾਂ ਘਰਾਂ ਦੇ ਬਾਹਰ ਪਹਿਲੇ ਤੇ ਚਲੋ ਇਨਾ ਉਹ ਨੀ ਹੁੰਦਾ ਸੀ ਹੁਣ ਅੱਜ ਕੱਲ ਦੇ ਬੱਚੇ ਬਾਹਰ ਤੇ ਜਾਂਦੇ ਹੀ ਨੀ ਆ। ਇਹ ਸਮਝਦਾ ਪੇਰੈਂਟਸ ਦੇ ਨਾਲ ਜਾ ਰਹੇ ਨੇ। ਥੋੜਾ ਉੱਧਰ ਥੋੜਾ ਮਿਕਸਪ ਹੋ ਜਾਣ ਤੇ ਹੋ ਜਾਣ ਵੈਸੇ ਇੱਕ ਦੂਜੇ ਦੇ ਘਰ ਤੇ ਅੱਜ ਕੱਲ੍ਹ ਜਾਣ ਹੀ ਨਹੀਂ ਦਿੰਦੇ। ਨਾ ਮਾਹੌਲ ਵੀ ਨੀ ਹੈਗਾ।
ਹਾਂ ਹੁਣ ਨਾ ਸਾਡੇ ਟਾਈਮ ਮਾਹੌਲ ਬੜਾ ਅੱਛਾ ਸੀ। ਅਸੀਂ ਰਾਤੀ ਨੌ ਨੌ ਵਜੇ ਤੱਕ ਸਾਰਾ ਕੁਛ ਖੇ ਰਹਿਣਾ ਤੇ ਨੋ ਨੋ ਵਜੇ ਘਰ ਆਉਣਾ ਮਾਵਾਂ ਨੂੰ ਕੁਛ ਪਤਾ ਹੀ ਨਹੀਂ ਸੀ ਹੁੰਦਾ ਕਿ ਬੱਚੇ ਖੇਲ ਰਹੇ ਨੇ ਚਲ ਠੀਕ ਹੈ ਤੇ ਅੱਜ ਕੱਲ ਤੇ ਮਾਹੌਲ ਇੰਨਾ ਖ਼ਰਾਬ ਹੋ ਗਿਆ ਤੇ ਅਸੀਂ ਬੇ ਬੱਚੇ ਬਾਹਰ ਕੱਢ ਹੀ ਨਹੀਂ ਸਕਦੇ
ਬਿਲਕੁਲ ਸਹੀ ਕਰ ਰਹੇ ਹੋ ਅ ਸਾਡੇ ਟਾਈਮ ਦੇਖੋ ਪੇਰੈਂਟਸ ਦੇ ਚਿੰਤ ਹੋ ਜਾਂਦੇ ਸੁਣੇ ਅਗਰ ਕਿਸੇ ਦੇ ਘਰ ਵੀ ਗਿਆ ਨਾ ਕੋਈ ਦਿੱਕਤ ਵਾਲੀ ਗੱਲ ਨੀ ਆਪਣੇ ਆ ਸਾਰੇ ਲੇਕਿਨ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਆਪਣਿਆਂ ਦੇ ਇੱਥੇ ਵੀ ਪਤਾ ਨੀ ਕਿਨੇ ਪੜ੍ਹਦੇ ਹਨ ਕਿੰਨੇ ਨਿਊਜ਼ ਐਵੇਂ ਦੀਆਂ ਆਉਂਦੀਆਂ ਨੇ ਰੂਹ ਕਮ ਜਾਂਦੀ ਕਿਉਂਕਿ ਅਹ ਮਤਲਬ ਸਾਡਾ ਵੀ ਮਤਲਬ ਵਿਸ਼ਵਾਸ ਜਾ ਉੱਡ ਜਾਂਦਾ ਵੀ ਬੱਚੇ ਦਾ ਧਿਆਨ ਰੱਖਣਾ ਤੇ ਆਪਣੇ ਹੱਥ ਚ ਹੀ ਹੈਗਾ ਨਾ ਸੇਫਟੀ ਤੇ ਆਪਣੇ ਹੱਥ ਚ ਹੀ ਹੈਗੀ ਹੈ ਹੁਣ ਬਚਪਨ ਤੋਂ ਗੱਲ ਕਰਦੇ ਤਾਂ ਬਚਪਨ ਵਾਕ ਚ ਅਹ ਜਦੋਂ ਛੋਟੇ ਬੱਚਿਆਂ ਨੂੰ ਦੇਖਣੇ ਆਪਣਾ ਬਚਪਨ ਤੇ ਜਰੂਰ ਯਾਦ ਆ ਜਾਂਦਾ ਇਹ ਤੇ ਤੁਸੀਂ ਸਹੀ ਕਹਿ ਰਹੇ ਹੋ ਤੁਹਾਨੂੰ ਵੀ ਆ
ਹਾਂ ਹਾਂ ਉਹ ਨਾ ਹਾਂ ਮੈਂ ਤੁਹਾਨੂੰ ਕਿਹਾ ਨਾ ਮੈਂ ਸ਼ਾਮੀ ਜਾਂਦੀ ਹਾਂ ਤੇ ਉੱਥੇ ਬੱਚਿਆਂ ਨੂੰ ਖੇਲਦੇ ਦੇਖਣੀ ਆ ਮੈਨੂੰ ਤੇ ਆਪਣਾ ਬਚਪਨ ਯਦ ਹੋ ਜਾਂਦਾ ਹੈ ਕਿ ਅਸੀਂ ਵੀ ਇੰਝ ਦੌੜਦੇ ਹੁੰਦੇ ਸਾਂ ਚੋਰ ਸਛਪਾਈ ਖੇਲਣਾ ਤੇ ਲੜਾਈ ਮਿੰਟ ਚ ਪੈਲਾਂ ਮੈਨੂੰ ਫਿਰ ਸਲਾਹ ਹੋ ਜਾਣੀ ਤੇ ਉਹ ਆਪਣੇ ਭਰਾਵਾਾਂ ਦੇ ਨਾਲ ਕੰਚੇ ਖੇਲਣਾ ਮਤਲਬ ਬੜੇ ਉਹ ਪਿੱਠੂ ਗਰਮ ਜਿਹੜਾ ਆਉਂਦਾ ਤੇ ਮਤਲਬ ਇਨੀਆ ਅੱਜ ਕੱਲ੍ਹ ਤੇ ਬੱਚਿਆਂ ਨੂੰ ਇਹ ਸਭ ਗੇਮਾਂ ਦਾ
ਹਾਂ ਬਈ ਸਹੀ ਕਹਿ ਰਹੇ ਹੋ ਬਈ ਤੇ ਅੱਜ ਕੱਲ ਦੇ ਗੇਮਸ ਦੇ ਨੇਮ ਹੀ ਨਹੀ ਪਤਾ ਹੋਣੇ ਬੱਚਿਆਂ ਨੂੰ ਕਿਹਾ ਗੇਮਸ ਵੀ ਹੁੰਦੀਆ ਤੇ ਅੱਜ ਕੱਲ ਤੇ ਫੋਨ ਜਿਆਦਾ ਹੋ ਗਏ ਨਾ ਬੱਚੇ ਤੇ ਨਾਲੇ ਮਤਲਬ ਇਹੀ ਲਗਾ ਲਓ ਪੜ੍ਹਾਈ ਵੀ ਸਟੱਡੀ ਦਾ ਜ਼ੋਰ ਵੀ ਅੱਜ ਕੱਲ ਜ਼ਿਆਦਾ ਹੋ ਗਿਆ ਤੇ ਕੁਛ ਫੋਨ ਆ ਗਏ ਕੁਛ ਡਿਜੀਟਲ ਜ਼ਮਾਨਾ ਆ ਗਿਆ ਤੇ ਡਿਜੀਟਲ ਜ਼ਮਾਨੇ ਹੋਣ ਕਾਰਨ ਸਾਰਾ ਕੁਛ ਦੇਖੋ ਡਿਜੀਟਲ ਹੀ ਹੋ ਰਿਹਾ ਹੋਰ ਬੱਚਿਆਂ ਤੋਂ ਵੀ ਉਹ ਚਲਾਣਾ ਵੀ ਆਉਣਾ ਚਾਹੀਦਾ ਚਲੋ ਤੇ ਥੋੜਾ ਬਹੁਤਾ ਮਤਲਬ ਗੇਮਸ ਅਵੋਇਡ ਹੋ ਗਏ ਜਿਵੇਂ ਮਿੱਟੀ ਦੇ ਖੇਲ ਖੇਲਦੇ ਸਨ ਬੱਚੇ ਛੋਟੇ ਛੋਟੇ ਹੁੰਦੇ ਅੱਜ ਕੱਲ ਮਿੱਟੀ ਚ ਹੱਥ ਪਾਉਣ ਤੇ ਮਾਵਾ ਹੀ ਕਹਿੰਦੇ ਕੀ ਕੀ ਗੰਦਾ ਜਾਂ ਹੋ ਗਿਆ ਬਹਿ ਗਿਆ ਅੱਜ ਕੱਲ ਹਰ ਕੋਈ ਐਵੇਂ ਹੀ ਕਰਦਾ ਚਾਹੇ ਅਸੀਂ ਕਿਉਂ ਨਾ ਹੋਈਏ ਉਹਨਾ ਦੀ ਜਗ੍ਹਾ ਹੁਣ ਛੱਡ ਅਸੀਂ ਤੇ ਟਾਈਮ ਯਾਦ ਕਰਦੇ ਵਾਕ ਕਿਕਿ ਬਚਪਨ ਬੜਾ ਅੱਛਾ ਲੱਗਦਾ ਸੀ ਮੈਨੂੰ ਤੇ ਮਤਲਬ ਆਪਣਾ ਅਗਰ ਮੈਂ ਆਪਣੀ ਅ ਲਾਈ ਦਾ ਐਸਪੀਰੀੰਸ ਲਵਾਂ ਮੇਰਾ ਸਭ ਤੋਂ ਵਧੀਆ ਬਚਪਨ ਹੀ ਰਿਹਾ ਹੈ ਕਿ ਹਾਂ ਬ ਬਚਪਨ ਦਾ ਹੁਣ ਵੀ ਅਗਰ ਚਾਹੀਏ ਕਿ ਕੁਛ ਵਾਪਿਸ ਆਏ ਤੇ ਬਚਪਨ ਮੰਗਦਾ ਬੰਦਾ ਉਸ ਟਾਈਮ ਸੋਚਦੇ ਸੀ ਹਾਂ ਉਸ ਟਾਈਮ ਸੋਚ ਜਦ ਹਾਂ ਅਸੀਂ ਕਿ ਕਦੋਂ ਵੱਡਾ ਹੋਏਗਾ ਬੱਚਾ ਬਈ ਅਸੀਂ ਕਦੋਂ ਵੱਡੇ ਹੋਵਾਂਗੇ ਕਦੋਂ ਅਸੀਂ ਐਲੀ ਕਲਾਸ ਜਾਵਾਂਗੇ ਕਦੋਂ ਅਸੀਂ ਕੋਲੇਜ ਜਾਵਾਂਗੇ ਇਹ ਸੋਚਦੇ ਹਾਂ ਅਸੀਂ ਜਦੋਂ ਉਹ ਵਾਲੀ ਸਟੇਜਿਸ ਤੇ ਪਹੁੰਚਦਾ ਨਾ ਬੱਚਾ ਫੇਰ ਸੋਚਦਾ ਹਾਂ ਯਾਰ ਬੱਚਾ ਨੀ ਇਥੇ
ਹਮ ਹਾਂ ਉਸ ਟਾਈਮ ਬਚਪਨ ਚ ਕਹਿੰਦਾ ਬੰਦਾ ਮੈਂ ਜਲਦੀ ਵੱਡਾ ਵਾਂ ਮੈਂ ਆਪਣੇ ਆਪ ਇਕੱਲਾ ਬਾਹਰ ਨਿਕਲਾ ਮੇਰਾ ਵਿਆਹ ਹੋਵੇ ਮੈਂ ਕਿੱਥੇ ਕਿੱਥੇ ਘੁੰਮਣ ਜਾਵਾਂ ਲੇਕਿਨ ਹੁਣ ਜੇ ਮੈਂ ਸਭ ਅਸਲੀਅਤਾਂ ਸਾਹਮਣੇ ਆ ਗਈ ਹੈ ਤੇ ਹੁਣ ਮਨ ਕਰਦਾ ਕਿ ਬਚ ਬਚਪਨ ਹੀ ਸਹੀ ਸੀ ਬਚਪਨ ਚ ਕੋਈ ਜਿੰਮੇਵਾਰੀਆਂ ਨਹੀ ਸਨ ਕੋਈ ਮਤਲਬ ਆਪਣਾ ਖਾਧਾ ਪੀਤਾ ਸੋ ਗਏ ਰੋਟੀ ਬਣੀ ਬਣਾਈ ਮਿਲ ਗਈ ਹੁਣ ਹੁਣ ਤੇ ਬੜੀਆਂ ਜਿੰਮੇਵਾਰੀਆਂ ਨੇ ਬਹੁਤ ਜ਼ਿਆਦਾ ਜਿੰਮੇਵਾਰੀਆਂ ਸਿਰ ਤੇ ਇਹ ਕੰਮ ਕਰਨਾ ਈ ਇਹ ਕੰਮ ਕਰਨ ਵਾਲਾ ਮਤਲਬ ਘਰ ਦਾ ਹੈ ਕੰਮ ਨਾਲ ਰਹਿ ਜਾਏ ਕੋਈ ਮਤਲਬ ਬਹੁਤ ਜਿੰਮੇਵਾਰ ਨੇ ਤੇ ਆਪਣੇ ਲਈ ਅੱਜ ਅੱਜ ਕੱਲ ਦੇ ਮਤਲਬ ਟਾਈਮ ਵਿੱਚ ਇੱਕ ਇਨਸਾਨ ਆਪਣੇ ਲਈ ਵੀ ਟਾਈਮ ਨੀ ਕੱਢ ਪਾ ਰਿਹਾ
ਸਹੀ ਗੱਲ ਹੈ ਇਹ ਤਾਂ ਸਹੀ ਕਹਿ ਰਹੇ ਹੋ ਹੁਣ ਅਸੀਂ ਸੋਚ ਹੁੰਦੇ ਸੀ ਵੱਡੇ ਹੋ ਕੇ ਅਸੀਂ ਆ ਕਰਾਂਗੇ ਇ ਜ ਰਹਾਂਗੇ ਏਦਾਂ ਹੋਏਗਾ ਇਦਾ ਹੋਏਗਾ ਬੜਾ ਮਤਲਬ ਬੰਦਾ ਬੱਚਾ ਨਾ ਛੋਟੇ ਹੁੰਦਾ ਬੜਾ ਕ੍ਰੀਏਟਿਵ ਜਾਂ ਹੁੰਦਾ ਉਹਦੇ ਮਾਇੰਡ ਵਿੱਚ ਇਹ ਆਦਾ ਕਿ ਹਾਂ ਅਸੀਂ ਵੱਡੇ ਹੋਵਾਂਗੇ ਤੇ ਇਦਾਂ ਕਰਾਂਗੇ ਸਾਡੇ ਮੰਨ ਚ ਦੂਸਰੇ ਵੱਡਿਆਂ ਨੂੰ ਵੇਖਕੇ ਫੀਲਿੰਗਸ ਆਉਂਦੀਆਂ ਨੇ ਕਿ ਹਾਂ ਬਈ ਅਸੀਂ ਵੀ ਅ ਸਟੇਜ ਤੇ ਆਵਾਂਗੇ ਅਸੀਂ ਵੀ ਲੇਕਿਨ ਸਾਨੂੰ ਪਤਾ ਨੀ ਹੁੰਦਾ ਕਿ ਉਹ ਜਿਹੜਾ ਸਟੇਜ ਹੈ ਨਾ ਉਹ ਕਾਫੀ ਡਿਫੀਕਲਟ ਪੁਆਇੰਟ ਹੈ ਸਾਡੀ ਲਾਈਫ ਦਾ ਤੇ ਅੱਜ ਜਦੋਂ ਸਟੇਜ ਤੇ ਹੈਗੇ ਨਾ ਤੇ ਸਾਨੂੰ ਸਮਝ ਆਉਂਦੇ ਘਰ ਛੋਟੇ ਹੀ ਹੁੰਦੇ
ਹਾਂ ਚਲੋ ਪਰ ਫਿਰ ਵੀ ਮੈਂ ਕਹਿੰਦੀ ਹਾਂ ਕਿ ਜਿਹੜਾ ਜਿਹੜੇ ਟਾਈਮ ਹੈਗੇ ਆ ਜਿਹੜੀ ਸਟੇਜ ਤੇ ਆ ਗਿਆ ਸਾਨੂੰ ਇੰਜੋਏ ਕਰਨੀ ਚਾਹੀਦੀ ਹੈ ਦੇਖੋ ਹਾਂ ਅਸੀਂ ਤਾਂ ਵੈਸੇ ਆਪਣੀ ਹਰ ਸਟੇਜ ਇੰਜੋਏ ਕੀਤੀ ਅੱਗੇ ਉਹ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਇਹ ਵੀ ਇਹ ਵੀ ਇੰਜੋਏ ਕਰੇ ਆਪਣੀ ਜ਼ਿੰਦਗੀ ਨੂੰ ਆਪਣਾ ਖੇਡੇ ਕੁਦੇੇ ਮੈਂ ਮੈਂ ਸੋਚ ਰਿਹਾ ਸ਼ਾਇਦ ਹੁਣ ਥੋੜੇ ਬਹੁਤ ਫੇਿਰ ਅਵੇਅਰ ਹੋ ਰਹੇ ਨੇ ਜ ਜਿੰਨੇ ਵੀ ਮ ਮੰਮੀ ਪਾਪਾ ਨੇ ਪੈਰੈਂਟਸ ਨੇ ਹੁਣ ਆਪਣੇ ਬੱਚਿਆਂ ਦੇ ਸਰੀਰ ਨੂੰ ਲੈ ਕੇ ਬੱਚਿਆਂ ਦੀ ਗੇਮਾਂ ਨੂੰ ਲੈ ਕੇ ਹੁਣ ਸਪੈਸ਼ਲ ਮਿੱਟੀ ਚ ਖਦਾਨ ਵਾਸਤੇ ਲਿਆਉਂ ਨੇ ਹੁਣ ਤਾਂ ਕਈ ਸਕੂਲਾਂ ਵਿੱਚ ਵੀ ਮ ਦਾ ਨਾ ਇੱਕ ਅਲੱਗ ਹੀ ਮਤਲਬ ਉਹਨਾਂ ਨੇ ਕੈਬਿਨ ਸਮਝ ਲੋਓ ਜਗ੍ਹਾ ਬਣਾਈ ਹੁੰਦੀ ਜਿੱਥੇ ਬੱਚਿਆਂ ਨੂੰ ਥੋੜ੍ਹੀ ਦੇਰ ਖਿਡਾਂਣ ਨੇ ਕਿ ਜੋ ਕਈ ਐਸਾ ਤੱਤਵ ਹੁੰਦੇ ਨੇ ਜੋ ਸਾਨੂੰ ਮਿੱਟੀ ਤੋਂ ਮਿਲਦਾ ਨੇ ਜਿਹੜੇ ਬੱਚੇ ਮਿੱਟੀ ਜਿਹੜੇ ਬੱਚੇ ਮਿੱਟੀ ਚ ਨਹੀਂ ਜਾਂਦੇ ਨਾ ਉਹ ਉਹਨਾਂ ਦਾ ਸਰੀਰ ਕਮਜ਼ੋਰ ਰ ਜਾਂਦਾ ਤੇ ਉਹਨਾਂ ਸੀ ਸਟਰੋਂਗ
ਬਾਹਰਲੇ ਸ਼ਹਿਰਾਂ ਇੱਥੇ ਸਪੈਸ਼ ਇਹ ਸਕੂਲ ਦੇ ਬੰਦੇ ਦੇ ਨੇ ਮਿੱਟੀ ਦੇ ਖੇਲ ਖਿਲਾਾਂਂਦੇ ਨੇ ਉਧਰ ਸਿਰਫ ਛੋਟੇ ਬੱਚੇ ਤੇ ਕੋਈ ਬਰਡਨ ਹੀ ਨਹੀਂ ਪਾਉਂਦੇ ਉਹਨਾਂ ਦਾ ਇਹ ਹੁੰਦਾ ਸਿਸਟਮ ਕਿ ਇਹਨਾਂ ਨੂੰ ਪਹਿਲਾਂ ਮਿੱਟੀ ਮਿੱਟੀ ਚ ਖਿਲਾਣਾ ਮਿੱਟੀ ਚ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਸਟਰੋਂਗ ਤੱਤਵ ਹੁੰਦੇ ਨੇ ਜਿਹੜੇ ਸਾਡੇ ਸਰੀਰ ਦੀ ਗਰੋਥ ਦੇ ਲਈ ਸਾਡੇ ਮਤਲਬ ਸਰੀਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਤੇ ਉਹ ਸਾਨੂੰ ਮਿੱਟੀ ਤੋਂ ਹੀ ਮਿਲਦੇ ਨੇ ਤੇ ਹੁਣ ਦੇ ਦੇਖਿਆ ਜਾਏ ਤੇ ਤੁਸੀਂ ਸਹੀ ਕਹਿ ਰਹੇ ਹੋ ਕਿ ਕੁਛ ਲੋਕ ਹੁਣ ਅਵੇਅਰਨੈਸ ਆ ਰਹੀ ਹੈ ਇਸ ਚੀਜ਼ ਵੀ ਲੈ ਕੇ ਜਿੱਦਾਂ ਜਿੱਦਾਂ ਵੀ ਲੋਕ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਹਾਂ ਇਹ ਇਹ ਚੀਜ਼ਾਂ ਨਾਲ ਇਹ ਹੁੰਦਾ ਤੇ ਥੋੜ੍ਹੀ ਬਹੁਤੀ ਅਵੇਅਰਨੈਸ ਆ ਰਹੀ ਹੈ
ਹਾਂ ਹਾਂ ਨਹੀਂ ਹੁਣ ਤੇ ਕਾਫੀ ਬੰਦੇ ਮਤਲਬ ਕੁਛ ਪੜ੍ਹਾਈ ਲਿਖਾਈ ਵੀ ਕੁਝ ਸੋਸ਼ਲ ਮੀਡੀਆ ਨੇ ਵੀ ਸ ਸਭ ਨੂੰ ਸੁਚੇਤ ਕਰਤਾ ਦਾ ਉਹ ਨਿੱਕੀ ਨਿੱਕਾ ਨਿੱਕਾ ਨਿੱਕਾ ਪੁਆਇੰਟ ਦਿਖਾਂਦੇ ਨੇ ਰੀਲਾਂ ਦਿਖਾਉਂਦੇ ਨੇ ਆ ਦੇਖੋ ਇਹ ਖਾਣਾ ਲਜ ਹੋ ਰਿਹਾ ਇਹ ਖਾਣਾ ਲੈਣ ਜੋ ਰੀਆਂ ਆਪਣਾ ਖਾਣਾ ਪੀਣਾ ਸਹੀ ਰੱਖੋ ਰਾਤ ਨੂੰ ਟਾਈਮ ਤੇ ਖਾਣਾ ਖਾਓ
ਹਾਂਜੀ ਹੁਨ ਜਿਵੇਂ ਤੁਸੀਂ ਆਏ ਲਗਾਲੋ ਪਹਿਲੇ ਐਕੁਆਗਾਰਡ ਆ ਗਏ ਸਨ ਪਹਿਲੇ ਹੁਣ ਲੋਕਾਂ ਦਾ ਹੋ ਗਿਆ ਸੀ ਕਿ ਐਕੁਆਗਾਰਡ ਤੋਂ ਬਿਨਾਂ ਮਤਲਬ ਪਾਣੀ ਨੀ ਪੀਣਾ ਇਹ ਵੀ ਵੀ ਇੱਕ ਸਟੇਜ ਤੇ ਆ ਗਏ ਸੀ ਹੁਣ ਲੋਕੀ ਨਾ ਮਿੱਟੀ ਦੇ ਘੜੇ ਰੱਖਣ ਲੱਗਦੇ ਨੇ ਜਦੋਂ ਦਾ ਮਤਲਬ ਸੋਸ਼ਲ ਮੀਡੀਆ ਤੇ ਜ਼ਿਆਦਾ ਹੀ ਉਹਨ ਅਵੇਅਰਨੈਸ ਕਰ ਰਹੇ ਨੇ ਲੋਕਾਂ ਨੂੰ ਤੇ ਮਿੱਟੀ ਦੇ ਘੜਿਆਂ ਚ ਵੀ ਪਾਣੀ ਪੀਂਦੇ ਨੇ ਕਿਉਂਕਿ ਉਹ ਆਪ ਹੀ ਪਿਓਰੀਫਾਈ ਹੋ ਰਿਹਾ ਪਾਣੀ ਉਹਦੇ ਚ ਵੀ
ਹਾਂ ਨਹੀਂ ਮਿੱਟੀ ਦੇ ਮਿੱਟੀ ਦੇ ਭਾਂਡੇ ਚ ਕੋਈ ਵੀ ਚੀਜ਼ ਖਾਣੀ ਬੜੀ ਅੱਛੀ ਹੁੰਦੀ ਹੈ ਖਾਣੀ ਪੀਣੀ ਕਿਉਂਕਿ ਮਿੱਟੀ ਤੇ ਮਿੱਟੀ ਦੇ ਲੀਮੈਂਟ ਤੱ ਜਿਹੜੇ ਹੁੰਦੇ ਨੇ
ਹਾਂਜੀ ਹੁਣ ਇਹ ਕਿਉ ਸਾਨੂੰ ਸਾਡੇ ਅੰਦਰ ਆਹ ਚੀਜ਼ਾਂ ਕਮੀ ਹੋ ਗਈ ਹੈ ਤਾਂ ਹੀ ਕਹਿੰਦੇ ਨੇ ਨਾ ਕਿ ਹਾਂ ਬਈ ਇੰਝ ਕਰਨਾ ਚਾਹੀਦਾ ਹੈ ਮਿੱਟੀ ਦੇ ਭਾਂਡਿਆਂ ਚ ਲੋਕ ਕੀ ਭੋਜਨ ਵੀ ਬਣਾਂਦੇ ਨੇ ਉਹਦੇ ਮਤਲਬ ਡਿਸੇ਼ਸ ਵੀ ਬਣਾਉਂਦੇ ਨੇ, ਕਈ ਲੋਕੀ ਅਤੇ ਕਈ ਤਾਂ ਦੇਖੋ ਪਾਣੀ ਵਿੱਚ, ਬੜਾ ਕੁਛ ਪਾ ਕੇ ਉਹਨੂੰ ਉਹ ਕਰਦੇ ਨੇ ਪਿਓਰੀਫਾਈ ਕਰਦੇ ਨੇ ਅਹ ਮਤਲਬ ਮਿੱਟੀ ਦੇ ਘੜੇ ਚ ਹੀ ਬੜਾ ਕੁੱਛ ਪਾ ਕੇ ਨਾ ਤੇ ਉਹ ਲੀਵਰ ਦੇ ਲੀਵਰ ਦੇ ਵਾਸਤੇ ਤੇ ਬੜਾ- ਵਧੀਆ ਹੁੰਦਾ ਜਿਵੇਂ ਕਿ, ਲੀਵਰ ਦੀ ਕੋਈ ਦਿੱਕਤ ਆ ਜਾ ਜਾਂਦੀ ਹੈ ਨਾ
ਹਾਂਜੀ-ਹਾਂਜੀ ਹਾਂ ਅਸੀਂ ਤੇ ਆਪ ਨਾ ਅ ਮਿੱਟੀ ਦੇ ਵੀ ਅੱਧ ਟਾਈਮ ਚਾਵਲ ਭਿਗਾੋ ਦਿੰਦੇ ਆ ਦਹੀਂ ਪਾ ਕੇ, ਯਾ ਪਾਣੀ ਪਾ ਕੇ ਮਤਲਬ ਉਹ ਸਵੇਰੇ ਫਿਰ ਖਾਈ ਦੇ ਨਾਸ਼ਤੇ ਵੇਲੇ ਉਹਨੂੰ ਥੋੜਾੜਕੇ ਮੱਕਾ ਲਗਾ ਕੇ ਰਾਈ ਔਰ ਪਿਆਜ ਦਾ- ਮਤਲਬ ਉਹ ਜਿਸ ਤ ਅੱਜ ਕੱਲ੍ਹ ਬੀ ਟਵਲਵ ਬੜੇ ਬਹੁਤ ਜ਼ਿਆਦਾ ਘੱਟ ਰਿਹਾ ਸਭ ਬੰਦਿਆਂ ਦੇ ਅੰਦਰ, ਉਹ ਸਭ ਤੋਂ ਅੱਛਾ ਫੋਸ ਹੈ ਬੀ ਟਵਲਵ ਵਧਾਣ ਦਾ-
ਅੱਛਾ ਟੇਸਟ ਵਧੀਆ ਹੁੰਦਾ ਓਦਾ ਫਿਰ, ਓਦਾ ਤੇ ਟੇਸਟ ਹੀ ਅਲੱਗ ਆਂਦਾ ਹੇਗਾ ਤੁਸੀਂ ਅੱਛਾ ਉਹਨੂੰ ਉਹ ਘੜੇ ਦੇ ਵਿੱਚ, ਫਿਰ ਤੁਸੀਂ ਆਹ ਮਿੱਟੀ ਦੇ, ਜੋ ਵੀ ਬਰਤਨ ਦੇ ਵਿੱਚ ਤੁਸੀਂ ਅ ਪਾਣੀ ਚ ਭਿਗੋ ਕੇ ਰੱਖਦੇ ਹੋ ਚਾਵਲ ਜਾਂ ਫਿਰ ਦਹੀਂ ਵਗੈਰਾ ਚ।
ਹਾਂ ਕਦੇ ਪਾਣੀ ਚ ਭਿਗੋ ਦਦਾ ਕਦੀ ਦਹੀਂ ਚ ਦਾ ਵੈਸੇ ਦਹੀਂ ਤੇ ਜ਼ਰੂਰੀ ਹੁੰਦੀ ਏ ਤੇ ਅਸੀਂ ਤੇ ਹੁਣ ਮੈਂ ਵੀ ਦੋ ਕਲ ਕੇ ਪਰਸੋਂ ਬਣਾਇਆ ਸੀ ਚਾਵਲ ਬਚ ਗਏ ਸੀ ਰਾਤੀ ਤੇ ਉਹਨੂੰ ਐ ਮੇਰੇ ਐ ਇਹਨੂੰ ਮਿੱਟੀ ਦਾ ਨਾ ਭਾਂਡਾ ਲਿਆਏ ਦੇ, ਨੇ ਗਡਵ ਵਾਂਗਦਾ ਨਾ ਤੇ ਉਹਦੇ ਵਿੱਚ ਪਾ ਕੇ ਦਹੀਂ ਪਾ- ਕੇ ਤੇ ਉਹਨੂੰ ਭਿਗੋਤਾ ਸਵੇਰੇ ਤੜਕਾ ਲਗਾ ਤਾ ਪਿਆਜ ਲਾਲ ਮਿਰਚ ਰਾਈ-ਜੀਰਾ ਮਤਲਬ ਮੈਨੂੰ ਵੀ ਇੰਨਾ ਫੁਹਾਰ ਲੱ ਗਿਆ ਨਾ ਉ ਖਾਨ ਚ ਸਵੇਰੇ ਹਾਂ
ਇੱਕ ਤਰ੍ਹਾਂ ਤਾਂ ਹੈਲਥ ਦਾ ਵੀ ਧਿਆਨ ਹੋ ਰਿਹਾ, ਤੇ ਟੇਸਟ ਵੀ ਆ ਰਿਹਾ। ਚਲੋ ਵਧੀਆ ਗੱਲ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ, ਬੜੇ ਦਿਨਾਂ ਬਾਅਦ ਗੱਲ ਹੋਈਏ ਨਾ। ਚਲੋ ਠੀਕ ਹੈ ਫਿਰ ਓਕੇ ਜੀ ਬਾਏ ਹਾਂਜੀ-ਹਾਂਜੀ ਮਿਲਾਂਗੇ ਜਦੋਂ